ਸਤਿ ਸ਼੍ਰੀ ਅਕਾਲ ਭੈਣ ਜੀ।
ਸਤਿ ਸ੍ਰੀ ਅਕਾਲ ਜੀ ਹੋਰ ਤੁਸੀਂ ਠੀਕ ਹੋ ਹਾਂਜੀ ਹਾਂਜੀ ਠੀਕ ਠਾਕ।
ਹੋਰ ਸਾਰੇ ਵਧੀਆ ਨੇ ਘਰੇ ਇੱਥੇ।
ਹਾਂਜੀ ਸਾਰੇ ਠੀਕ ਠਾਕ ਆ ਤੁਸੀਂ ਦੱਸੋ।
ਵਧੀਆ ਸਾਰੇ ਹੋਰ ਜਵਾਕ ਠੀਕ ਨੇ ਤੁਹਾਡੇ।
ਹਾਂਜੀ ਸਾਰੇ ਠੀਕ ਠਾਕ ਆ।
ਹਾਂਜੀ ਰੋਟੀ ਖਾ ਲੀ ਤੁਸੀਂ।
ਹਾਂਜੀ।
ਅੱਛਾ ਹੋਰ ਕਿਵੇਂ ਚੱਲ ਰਹੀ ਏ ਜਵਾਕ ਦੀ ਸਟੱਡੀ ਵਗੈਰਾ।
ਸਟੱਡੀ ਤਾਂ ਵਧੀਆ ਚੱਲਦੀ ਆ ਅ। ਕੀ ਸੋਚਦੇ ਪਏ ਆ ਅਸੀਂ ਕੀ ਕਰੀਏ ਪੜ੍ਹਾਈ ਦਾ ਤੁਸੀਂ ਦੱਸੋ ਕਿ ਕਾਹਦੀ। ਪੜ੍ਹਾਈ ਲਈਏ ਅਸੀਂ ਬੱਚੇ।
ਅੱਛਾ ਹੁਣ ਉਹਦੀ ਟਵੈਲਥ ਹੋਈ ਆ।
ਹਾਂਜੀ।
ਅੱਛਾ। ਫੇਰ ਤਾਂ ਬੋਹਤ ਕੁਛ ਆ ਅੱਗੇ ਤੁਸੀ ਆ ਬਾਹਰ ਭੇਜ ਸਕਦੇ ਹੁਣ ਤਾਂ ਬਾਹਰ ਦਾ ਵੀ ਸਕੋਪ ਬੋਹਤ ਆ ਆਊਟ ਔਫ ਇੰਡੀਆ ਜਾ ਸਕਦਾ। ਜਾਖ ਨੂੰ ਹਨਾ। ਹਾਂਜੀ ਕਿਉਂਕਿ ਜੇ ਇੰਗਲਿਸ਼ ਵਧੀਆ ਜਵਾਕ ਦੀ ਇੰਗਲਿਸ਼ ਕਰਕੇ ਫੇਰ ਤਾਂ ਜਾ ਸਕ ਦਾ ਆਏਲੈਟਸ ਕਰਵਾ ਲੋ ਆਏਲੈਟਸ ਦਾ ਕੋਰਸ ਹੁੰਦਾ ਜੇ ਵਧੀਆ ਸਕੋਰ ਆ ਗਿਆ ਉਹਦਾ ਆਲ ਬੈਂਡਸ ਹੁੰਦੇ ਨੇ। ਤੇ ਉਹਦੇ ਚ ਵਧ। ਵਧੀਆ ਮਾਰਕ ਆ ਗਏ ਫੇਰ ਤਾਂ ਉਹ ਚਲਾ ਜਾਊਗਾ ਬਾਹਰ ਵੀਜ਼ਾ ਮਿਲ ਜਾਂਦਾ ਸਟੱਡੀ ਵੀਜ਼ਾ।
ਫੇਰ ਉੱਥੇ ਜੋਬ ਮਿਲ ਜਾਂਦੀ।
ਹਾਂਜੀ ਨਾਲ ਦੇ ਨਾਲ ਸਟੱਡੀ ਦੇ ਨਾਲ ਨਾਲ ਜੋਬ ਵੀ ਕਰ ਲੈਂਦਾ। ਤੇ ਜਦੋਂ ਸਟੱਡੀ ਮੁੱਕ ਗਈ ਫਿਰ ਉਹਨੂੰ ਸਰਟੀਫਿਕੇਟ ਮਿਲ ਜਾਂਦਾ ਸਟੱਡੀ ਦਾ। ਤੇ ਫੇਰ ਆਪਦੀ ਜੋਬ ਕਰੂਗਾ ਨਾਲੇ ਕਮਾਈ ਕਰੀ ਜਾਊਗਾ।
ਅੱਛਾ ਤੇ ਉੱਥੇ ਦੀ ਫੀਸ ਵਗੈਰਾ ਕਿੰਨੀ ਹੁੰਦੀ ਐ।
ਫੀਸ ਹੁਣ ਉਹ ਉਹਨਾਂ ਦੇ ਕੋਲਜ ਦੇ ਹਿਸਾਬ ਨਾਲ ਹੁੰਦੀ ਆ।
ਅੱਛਾ। ਫ ਸ਼ੋਪਿੰਗ ਸ਼ੋਪਿੰਗ। ਵਗੈਰਾ ਦਾ ਸਾਰਾ ਖਰਚਾ ਮਿਲਾ ਕੇ ਕਿੰਨਾ ਖਰਚਾ ਆ ਜਾਂਦਾ ਫੇਰ।
ਸ਼ੋਪਿੰਗ ਵਗੈਰਾ ਦਾ ਮ ਮਿਲਾ ਕੇ ਫੇਰ ਵੀ ਸਾਰਾ ਪੱਚੀ ਕ ਲੱਖ ਤੱਕ ਦਾ ਜਾਂਦਾ ਹੀ ਆ। ਹ
ਅੱਛਾ ਅੱਛਾ।
ਹਾਂਜੀ ਅਸੀਂ ਹੁਣੇ ਬਹੁਤ ਸਾਡੇ ਜਵਾਕ ਭੇਜੇ ਨੇ। ਇੰਨਾ ਕੁ ਤਾਂ ਖਰਚਾ ਆਇਆ ਹਾਂਜੀ।
ਸ਼ੋਪਿੰਗ ਵਿੱਚ ਫੇਰ ਕੀ ਕੀ ਖਰੀਦਣਾ ਪੈਂਦਾ।
ਸ਼ੋਪਿੰਗ ਜੇ ਤੁਸੀਂ ਵਧੀਆ ਔਨਲਾਈਨ ਕਰੋ ਤਾਂ ਹੀ ਵਧੀਆ ਕਿਉਂਕਿ ਅੱਜ ਕੱਲ੍ਹ ਨਾ ਔਨਲਾਈਨ ਚੀਜ਼ਾਂ। ਬਹੁਤ ਸਸਤੀਆਂ ਨੇ ਤੇ ਔਨਲਾਈਨ ਸ਼ੋਪਿੰਗ ਕਰੋਗੇ। ਮੈਂ ਤਾਂ ਜਿਆਦਾ ਔਨਲਾਈਨ ਹੀ ਸ਼ੋਪਿੰਗ ਕਰਦੀ ਹਾਂ। ਬਾਹਰ ਜਾਣ ਤੋਂ ਵਧੀਆ ਧੁੱਪਾਂ। ਗਰਮੀਆਂ ਚ ਜਾਣ ਤੋ ਵਧੀਆ ਕਿਉਂਕਿ ਹੁਣ ਧੁੱਪ ਬਹੁਤ ਆ। ਗਰਮੀ ਚ ਤਾਂ ਨਿਕਲਿਆ ਨਹੀਂ ਜਾਂਦਾ ਜਮਾਂ ਵੀ ਬਾਹਰ।
ਫੇਰ ਕੱਪੜਾ ਵਧੀਆ ਨਿਕਲਦਾ।
ਹਾਂਜੀ ਕੱਪੜਾ ਵਧੀਆ ਮੈਂ ਤਾਂ ਮੈਂ। ਮੈਂ ਕਹਿੰਦੀ ਹਾਂ ਮੈਂ ਸਾਰੇ ਜਵਾਕਾਂ ਨੂੰ ਮੇਰੇ ਨੂੰ ਔਨਲਾਈਨ ਹੀ ਸ਼ੋਪ। ਸ਼ਾਪਿੰਗ ਕਰਵਾਉਣੀ ਆਂ ਇੰਨਾ ਵਧੀਆ ਕੱਪੜਾ ਆਉਂਦਾ ਅਸੀਂ ਵਿਆਹਾਂ ਵੂਆ ਤੇ ਵੀ ਉਹੀ ਕੱਪੜੇ ਪਾਉਂਦੇ ਆ। ਔਨਲਾਈਨ ਹੀ ਮੰਗਵਾ ਕੇ
ਫਿਰ ਉਹ ਜ਼ਿਆਦਾ ਟਾਈਮ ਟਿੱਕਦਾ ਨੀ ਆ ਛੇਤੀ ਖ਼ਰਾਬ ਹੋ ਜਾਂਦਾ।
ਨਹੀਂ ਤੁਸੀਂ ਜੇ ਵਧੀਆ ਐਪ ਤੋਂ ਮੰਗਵਾਓਗੇ ਹੈ ਨ ਫਿਰ ਤਾਂ ਵਧੀਆ ਹੀ ਆਉਂਦਾ ਕੱਪੜਾ ਮੈਂ ਤਾਂ ਬਹੁਤ ਮੰਗਵਾਏ ਨੇ ਹਜੇ ਤੱਕ ਮੇਰੇ ਕੱਪੜੇ ਚੱਲਦੇ ਨੇ ਔਨਲਾਈਨ ਦੇ
ਜੇ ਆਪਾਂ ਘੁੰਮ ਫਿਰ ਕੇ ਆਇਏ ਫੇਰ ਆਪਾਂ ਨੂੰ ਚੀਜ਼ ਵੀ ਵਧੀਆ ਮਿਲ ਜਾਂਦੀ। ਫਿਰ ਰੇਟ ਵਗੈਰਾ ਵੀ ਮਿਲ ਜਾਂਦਾ ਵਧੀਆ।
ਨਹੀਂ ਤੁਸੀਂ ਜੇ ਔਨਲਾਈਨ ਸ਼ੋਪਿੰਗ ਕਰੋਗੇ। ਫੇਿਰ ਤੁਹਾਨੂੰ ਉੱਥੇ ਵੀ ਪਤਾ ਲੱਗਦਾ ਉਹ ਆਪਦੇ ਹਿਸਾਬ ਨਾਲ ਰੇਟ ਦੇ ਹਿਸਾਬ ਨਾਲ ਵੀ ਦੇਖ ਸਕਦੇ ਹੋ। ਫਿਰ ਹੋਰ ਵੀ ਬਹੁਤ ਅਲੱਗ ਮਤਲਬ ਬਾਜ਼ਾਰ ਨਾਲੋਂ ਅਲੱਗ ਚੀਜ਼ਾਂ ਮਿਲਦੀਆਂ ਨੇ ਆਪਾਂ ਨੂੰ ਕੋਈ ਡਿਫਰੈਂਟ ਮਿਲਦਾ ਸਮਾਨ ਹਨਾ
ਅੱਛਾ।
ਹਾਂ ਕੋਈ ਵਧੀਆ ਜਿਹੜਾ ਮਤਲਬ ਅਲੱਗ ਜਿਵੇਂ ਆਪਾਂ ਨੂੰ ਚਾਹੀਦਾ ਹੁੰਦਾ ਨਾ ਵੀ ਕੁਛ ਡਿਫਰੈਂਟ ਮਿਲੇ ਉਵੇਂ ਤਾਂ ਔਨਲਾਈਨ ਮਿਲ ਜਾਂਦਾ ਇੱਥੇ ਐਵੇਂ ਨੋਰਮਲ ਚੀਜ਼ਾਂ ਮਿਲਦੀਆਂ ਨੇ ਜੇ ਆਪਾਂ ਬਾਹਰ ਜਾਈਏ ਹਨਾ
ਅੱਛਾ।
ਹਾਂਜੀ।
ਰ ਫੇਿਰ ਉੱਥੇ ਜਾ ਕੇ ਫੇਿਰ ਰਹਿਣਾ ਰਹਿਣਾ ਦਾ ਰੈਂਟ ਵਗੈਰਾ ਫ ਵੱਧ ਆਉਂਦਾ।
ਹਾਂਜੀ ਰੈਂਟ ਤਾਂ ਹੁੰਦਾ ਪਰ ਉਨੇ ਫਿਰ ਪੈਸੇ ਵੀ ਆਉਂਦੇ ਨਾ ਨੀ। ਇਨਕਮ ਵੀ ਹੁੰਦੀ ਹੈ ਆਪਣੀ ਇਨਕਮ ਵਧੀਆ ਹੋਵੇ। ਤਾਂ ਫਿਰ ਤਾਂ ਕੋਈ ਨੀ ਜੇ ਆਪਾਂ ਮੰਨ ਕੇ ਚਲੋ। ਆਪਣੀ ਇਨਕਮ ਹੋ ਗਈ ਦੋ ਲੱਖ ਰੁਪਏ ਹਨਾ ਉਹਗੁਨਾ। ਕ ਫਿਰ ਵੀ ਤੀਹ ਚਾਲੀ ਹਜ਼ਾਰ ਆਪਣਾ ਰੈਂਟ ਚਲਾ ਗਿਆ ਬਾਕੀ ਆਪਣੇ ਹੀ ਆਉਂਦੇ ਨੇ।
ਅੱਛਾ।
ਹਾਂਜੀ। ਉਹ ਰੈਂਟ ਵੀ ਬਾਕੀ ਖਰਚਾ ਵੀ ਪਰ ਜਿਵੇਂ ਇਨਕਮ ਦੇ ਹਿਸਾਬ ਤੇ ਨਾ ਆਪਣਾ ਕੰਮ ਵਧਦੀ ਹੈ। ਪਰ ਉੱਥੇ ਬਾਹਰ ਐਵੇਂ ਆ ਬਾਹਰ ਆਊਟ ਆਫ ਪਿੰਡਿਆਵੇ ਆ ਕਿ ਵਧੀਆ ਹੀ ਇਨਕਮ ਮਿਲਦੀ ਹੈ ਆਪਾਂ ਨੂੰ ਐਵੇਂ ਤਾਂ ਨਹੀਂ ਘੱਟ ਤਾਂ ਹੀ ਮਿਲਦੀ।
ਅੱਛਾ।
ਹਾਂਜੀ।
ਉੱਥੇ ਫੇਰ ਅਹ ਅ ਨਸ਼ੇ ਵਗੈਰਾ ਤਾਂ ਨਹੀਂ ਚੱਲਦੇ।
ਨਹੀਂ ਨਸ਼ੇ ਵਗੈਰਾ ਤਾਂ ਹੈਗੇ ਨੇ ਪਰ ਹੁਣ ਐਵੇਂ ਆ ਉੱਥੇ ਦੀ ਸਰਕਾਰ ਤੇ ਆਪਣੀ ਇੱਥੇ ਦੀ ਸਰਕਾਰ ਦਾ ਅਲੱਗ ਆ ਨਾ ਤੇ ਉਹਨਾਂ ਦੇ ਰੂਲਸ ਇੰਨੇ ਹੈ ਨੀ ਸਟ੍ਰਿਕਟ ਨਸ਼ਿਆਂ ਕਰਕੇ ਤੇ ਆਪਣੇ ਇੱਥੇ ਜ਼ਿਆਦਾ ਸਟ੍ਰਿਕਟ ਨੇ ਰੂਲਸ ਨਸ਼ੇ ਕਰਨੇ ਤਾਂ ਵੈਸੇ ਹੀ ਵਧੀਆ ਗੱਲ ਨੀ ਆ ਉਹ ਤਾਂ ਆਪਾਂ ਆਪਣੇ ਜਵਾਕ ਨੂੰ ਸਮਝਾ ਹੀ ਸਕਦੇ ਹਾਂ।
ਅੱਜ ਕੱਲ੍ਹ ਦੇ ਫ ਮੁੰਡੇ ਉੱਥੇ ਬਹੁਤ ਇੱਥੇ ਗਏ ਹੁੰਦੇ ਨਾ ਫਿਰ ਨਸ਼ੇ ਵਗੈਰਾ ਦੇ ਲੱਗ ਜਾਂਦੇ ਬੈਡ ਬੈਡ ਮੈਂ ਹੋ ਜਾਂਦੇ।
ਉਹ ਤਾਂ ਸਹੀ ਗੱਲ ਹੈ ਜੇ ਨਸ਼ੇ ਕਰਨੇ ਤਾਂ ਵਧੀਆ ਨੀ ਗੱਲ ਹੈ ਨਸ਼ਿਆਂ ਨੂੰ ਤਾਂ ਬਹੁਤ ਆਪਣੇ ਹੈਲਥ ਨੂੰ ਖ਼ਰਾਬ ਹੁੰਦਾ ਆਪਣੇ ਸਰੀਰ ਸਾਰਾ ਖ਼ਰਾਬ ਹੁੰਦਾ ਨਾ।
ਹਮ ਜਿਵੇਂ ਇੱਥੇ ਤਾਂ ਆਪ ਇੱਥੇ ਦਾ ਮਾਂ ਪਿਓ ਗੌਰ ਕਰ ਸਕਦੇ ਫਿਰ ਬਾਹਰ ਜਾ ਕੇ ਕੌਣ ਅ ਬੱਚੇ ਦੇ ਕੌਣ ਗੌਰ ਕਰੇਗੇ।
ਹੋਰ ਤਾਂ ਗਈ ਸਾਰ ਗੱਲ ਸਹੀ ਹੈ ਤੁਸੀਂ ਆਪਦੇ ਜਵਾਕ ਨੂੰ ਮੋਬਾਇਲ ਵੀ ਨਾ ਦਿਖਾਇਆ ਕਰੋ ਜ਼ਿਆਦਾ। ਮੋਬਾਇਲ ਵੀ ਬਹੁਤ ਅਖਾਂ ਖ਼ਰਾਬ ਕਰਦਾ ਸਰੀਰ ਖ਼ਰਾਬ ਕਰਦਾ।
ਹੂੰ, ਅੱਖਾਂ ਦੇ ਅਸਰ ਪੈਂਦਾ ਏ।
ਅੱਖਾਂ ਤੇ ਵੀ ਅਸਰ ਪੈਂਦਾ, ਸ਼ਰੀਰ ਵੀ, ਬ ਬੈਠਾ-ਬੈਠਾ ਬੰਦਾ ਕਮਜੋਰ ਹੋ ਜਾਂਦਾ, ਹੱਡੀਆਂ ਜੂੜ ਜਾਂਦੀਆਂ ਨੇ, ਹਨਾ। ਤੇ ਬਾਹਰ ਖੇਡਣ ਵਗੈਰਾ ਭੇਜੇਆ ਕਰੋ ਬਾਹਰ ਦੀਆਂ ਗੇਮਾਂ ਖੇਲੂਗਾ ਸ਼ਰੀਰ ਵੀ ਬਾਣਦਾ ਓਦੇ ਨਾਲ਼।
ਹੂੰ।
ਹਾਂਜੀ।
ਖਾਨਾ-ਪੀਨਾ ਵੀ, ਵਦੀਆ ਹੋਨਾ ਚਾਈਦਾ ਗਰਮੀਆਂ ਵਿੱਚ ਵੀ ਬ ਫ੍ਰੂਟ ਵਗੈਰਾ ਖਾਨਾ ਚਾਈਦਾ, ਵੱਦ ਤੋਂ ਵੱਦ ਚਾਹੇ ਰੋਟੀ ਘਾਟ ਖਾਓ। ਫ੍ਰੂਟ ਖ ਬਾੱਦ ਖਾਓ, ਲੱਸੀ ਈ ਦਹੀ। ਪਾਨੀ ਬਦ ਤੋਂ ਬਦ ਪੀਨਾ ਚਾਈਦਾ।
ਹਾਂਜੀ, ਗੁਰੂ ਫ੍ਰੂਟ ਤਾਂ ਖਾਨੇ ਚਾਈਦੇ, ਫ੍ਰੂਟ ਤਾਂ ਆਪਨੇ ਸ਼ਰੀਰ ਲਈ ਬੋਹ ਵਦੀਆ। ਕਾੰਮ ਕਾਰਦੇ ਆ। ਪਾਣੀ ਤਾਂ, ਜਿੰਨਾ ਪੀ ਲੋ ਹਾਂਜੀ, ਜੇ ਪਾਣੀ ਤਾਂ, ਜਿੰਨਾ ਮਾਰਜੀ ਪਿਲੋ ਓਨਾ ਈ ਵਦੀਆ।
ਬੁੜੇ ਬੰਦੇ ਦੇ ਵੀ, ਏ ਏਜ ਵਾਲੇ ਬੰਦੇਆਂ ਵਾਸਤੇ ਵੀ, ਧੇਆਨ ਦੇਨਾ ਚਾਈਦਾ ਗਰਮੀਆਂ ਵਿੱਚ। ਜੇ, ਓਨਾ ਨੂੰ ਵੀ ਪਾਨੀ ਟੈਮ ਤੋਂ, ਟ ਪੈ, ਟੈਮ ਪਾਨੀ ਦੇਨਾ ਚਾਈਦੈ, ਓਨਾਂ ਨੂੰ ਸ ਨਿੰਬੂ ਪਾਨੀ ਬਨਾ ਕੇ ਦੇਨਾ ਚਾਈਦਾ।
ਹਾਂਜੀ, ਓ ਵੀ ਸਈ ਗਾੱਲ ਆ। ਤੁਸੀ ਦਿੰਨੇਂ ਓ ਜੀ, ਨ ਆਪਣੇ ਬੁੜੇਆਂ ਨੂੰ ਮਤਲੱਬ ਤੁਹਾਡੇ ਵੀ ਹੋਊਗੇ ਨਾ?
ਹਾਂਜੀ, ਦੈਂਦੇ ਅਸੀ ਮੇ ਅ ਹਾਂ ਬਨਾ ਕੇ ਦੇਂਦੇ ਅਸੀ
ਨਿੰਬੂ ਪਾਣੀ ਦਿੰਨੇ ਓ ਬਣਾ ਕੇ
ਹਾਂਜੀ, ਹਾਂਜੀ।
ਚਲੋ ਵਦੀਆ ਗਾੱਲ ਆ, ਫੇਰ ਤਾ ਤੁਸੀਂ ਸੇਵਾ ਕਰੋਂਗੇ ਤਾਂ ਥੋਨੂੰ ਦੇਖ ਕੇ ਹੋਰ ਵੀ ਸੇਵਾ ਕਰੂਗੇ ਹਨਾ।
ਹਾਂਜੀ।
ਹਾਂਜੀ ਓਹੀ ਤਾਂ ਗਾੱਲ ਆ।
ਓਰ?
ਵਦੀਆ ਗਾੱਲ ਆ, ਜ ਬੁੜੇਆਂ ਦੀ ਜਿੰਨੀ ਸੇਵਾ ਕਰੋ, ਓਨੀ ਲਾੱਗਦੀ ਆ, ਹਨਾ? ਹਾਂ, ਜੇ ਤੁਸੀ ਕਰੋਂਗੇ ਫੇ ਅ, ਨਾਲ਼ ਦੇ ਵੀ ਥੋਡੇ ਦੇਖੂਗੇ ਵੀ ਹਨਾ ਓਵੀ। ਕਾਰਦੇ ਆ, ਤਾਂ ਫੇਰ ਆਪਾਂ ਵੀ ਕਰੀਏ। ਹਾਂਜੀ, ਆਪਾਂ ਐਵਈ ਕਿਸੇ ਨੂੰ ਬੀ ਨੀ ਕੈ ਸਾਕ
ਹੂੰ।
ਹਾਂਜੀ।
ਕੋਈ-ਕੋਈ ਬ, ਅਂ ਜਿਵੇਂ ਕੋਈ-ਕੋਈ ਬੁੱੜੇ ਬੈੜ ਬੀ ਹੋਂਦੇ ਆ, ਕੋਈ-ਕੋਈ ਗੁੱਡ ਹੋਂਦੇ ਆ, ਕੋਈ-ਕੋਈ ਬੈੜ ਬੀ ਹੋਂਦੇ ਆ।
ਹਾਂਜੀ, ਪਰ ਅ, ਫੇਰ ਓ ਤਾਂ ਗਾੱਲ ਏਹੇ ਆ ਨਾ, ਆਪਾਂ ਆਪਣਾ ਕਾੰਮ ਹੁੰਦਾ, ਵੀ ਆਪਾ ਸੇਵਾ ਕਾਰਨੀ ਆ ਓਨਾਂ ਦੀ ਚਾਏ ਬੰਦਾ ਜੇ ਸਾਮਣੇ ਵਾਲਾ਼ ਕਿਵੇਂ ਵੀ ਓ ਤਾਂ ਰਾੱਬ ਦੇਖਦਾ ਹਨਾ, ਰਾੱਬ ਨੇ ਦੇਖਣਾ ਆਪਾਂ ਨੂੰ।
ਹੂੰ।
ਹੂੰ।
ਜੇ ਆਪਾਂ, ਪ ਪਲੇਟ ਲੈ ਕੇ ਜਾਈਏ ਏ ਰੋਟੀ ਦੀ ਅੱਗਲਾ ਬਗਾ ਕੇ ਮਾਰੇ, ਫੇਰ ਓ ਸੇਵਾ ਵੀ ਮੰਨੀ ਨੀ ਜਾਂਦੀ ਨਾ ਫੇਰ।
ਅਪਣਾ-ਆਪਣਾ ਕੰਮ ਆ, ਆਪਾਂ ਕਾਰਨਾ ਜੋ ਜਿਵੇਂ ਮਾਰਜੀ, ਰਾੱਬ ਨੇ ਦੇਣਾ ਜੋ, ਦੇਣਾ ਈ ਆ ਹਣਾ। ਜਿਵੇਂ ਆਪਾਂ ਗੁਰਦਾਰੇ ਜਾਂਨੇ ਆਂ, ਆਪਾਂ ਨੂੰ ਪਤਾ ਰਾੱਬ ਨੇ ਆਪਾਂ ਨੂੰ ਆਪਣਾ ਓ ਫਾਲ ਦੇਣਾ, ਜੋ ਆਪਣਾ ਕੰਮ ਆ ਸੇਵਾ ਕਾਰਨਾ ਆਪਾਂ ਕਾਰਕੇ ਆ ਜਾਂਨੇ ਆ ਘਰੇ। ਹਨਾ।
ਹਾਂਜੀ, ਹੋਰ ਥੋਡਾ ਜਵਾਕ ਪਾੜਦਾ?
ਪੜ੍ਹਦਾ ਹੈ।
ਅੱਛਾ।
ਜਿੰਨਾ, ਜਿੰਨਾ ਪੜ੍ਹੀ ਜਾਂਦੇ, ਪੜ੍ਹੀ ਜਾਂਦੇ।
ਵਧੀਆ ਪੜ੍ਹਦਾ ਮਤਲਬ ਐਵੇਂ। ਉਸ਼ਿਆ
ਨਹੀਂ ਵਧੀਆ ਇੰਗਲਿਸ਼ ਵਧੀਆ ਪੜ੍ਹਦਾ।
ਅੱਛਾ
ਹਮ
ਚਲੋ ਵਧੀਆ ਗੱਲ ਆ।
ਕੰਪਿਊਟਰ ਵੀ ਵਧੀਆ ਕਰ ਸਿੱਖਦਾ ਹੈ।
ਅੱਛਾ ਕੰਪਿਊਟਰ ਤਾਂ ਵਧੀਆ ਸਿੱਖਣਾ ਮੋਬਾਇਲ ਨਾਲੋਂ ਤਾਂ ਕੰਪਿਊਟਰ ਵਧੀਆ ਹਾਂਜੀ
ਬਾਕੀ ਮਾਂ ਪਿਓ ਦੇ ਆ ਪਰਵਰਿਸ਼ ਤੇ ਮਾਂ ਪਿਓ ਜਿਵੇਂ ਪਰ ਪਰਵਰਿਸ਼ ਦਿੰਗੇ। ਬੱਚੇ ਨੂੰ ਪੜ੍ਹਾਏਗੇ ਲਿਖਾਏਗੇ ਵਧੀਆ ਅ ਜੋਬ ਤੇ ਲਵਾਏ ਗ ਫੇਿਰ ਉਹ ਸਾਰਾ ਮਾਂ ਬਾਪ ਦੇ ਹੱਥ ਵਿੱਚ ਹੁੰਦਾ ਹੈ ਬੱਚੇ ਨੇ ਤਾਂ ਬ ਪੜ੍ਹਨਾ ਹੈ ਕੰਮ ਕਰਨਾ ਹੈ। ਬਾਕੀ ਮਾਂ ਪਿਓ ਦੀ ਵੀ ਸਪੋਰਟ ਬਹੁਤ ਜ਼ਰੂਰੀ ਹੁੰਂਦੀ ਬੱਚਿਆਂ ਨੂੰ
ਹਾਂਜੀ ਮਾਂ ਪਿਓ ਦੀ ਸਪੋਰਟ ਤਾਂ ਵਧੀਆ ਹੀ ਹੁੰਦੀ ਹੈ ਜੇ ਮਾਂ ਪਿਓ ਵਧੀਆ ਖਾਓਗੇ ਜਵਾਖਾਂ ਨੂੰ ਤਾਂ ਫੇਿਰ ਤਾਂ ਵਧੀਆ ਹੀ ਪੜੂਗੇ
ਹਮਮ, ਜੇ ਮਾਂ ਪ, ਮਾਂ-ਪਿਓ ਵੀ ਨਾ, ਤਾਂ ਧਿਆਨ ਦੇਵੇ, ਫਿਰ ਉਹ ਬੱਚਿਆਂ ਣੇ ਵੀ, ਤਾਂ ਖਰਾਬ ਹੋਣਾ ਹੀ ਹੈ। ਫਿਰ
ਹਾਂਜੀ ਮਾਂ ਪਿਓ ਨੇ ਤਾਂ ਧਿਆਨ ਦੇਣਾ ਚਾਹੀਦ। ਮਾਂ ਪਿਓ ਜੇ ਧਿਆਨ ਦਓਗੇ। ਤਾਂ ਵਧੀਆ ਗੱਲ ਆ। ਮਾਂ ਪਿਓ ਨੇ ਵਧੀਆ ਪਰਵਰਿਸ਼ ਕਰਨੀ ਚਾਹੀਦੀ ਹੈ ਮਾਂ ਪਿਓ ਨੇ ਉਹਨਾਂ ਦੇ ਸਾਹਮਣਾ ਆਪਣਾ ਬਿਹੇਵੀਅਰ ਆਪਣਾ ਸੁਭਾਅ ਵਧੀਆ ਰੱਖਣਾ ਚਾਹੀਦਾ।
ਸਾਰਾ ਕੁਛ ਮਾਂ ਪਿਓ ਨੇ ਸਮਝਾਉਣਾ ਕਿਹੜੇ ਗੱਲਾਂ ਚੰਗੀਆਂ ਆਦੇ ਕਿਹੜੇ ਗੱਲ ਗੱਲਾਂ ਬੇ ਅ ਬੇਕਾਰ ਹੁੰਦੇ ਆ ਸਾਰਾ ਕੁਝ ਮਾਂ ਬਾਪ ਦੇ ਹੱਥ ਵਿੱਚ ਹੁੰਦਾ।
ਹਾਂਜੀ ਜੇ ਅੱਜ ਕੱਲ੍ਹ ਦੇ ਜਵਾਕਾਂ ਨੂੰ ਤਾਂ ਵੈਸੇ ਇਹ ਗੱਲਾਂ ਬਹੁਤ ਪਤਾ ਹੁੰਦੀਆਂ ਨੇ ਵੀ ਕਿਹੜੀਆਂ ਗੱਲਾਂ ਵਧੀਆ ਨੇ ਤੇ ਕਿਹੜੀਆਂ ਨਹੀਂ।
ਨਹੀਂ ਕਿਸੇ ਕਿਸੇ ਨੂੰ ਇੰਨਾ ਪਤਾ ਨੀ ਵੀਹ ਸਾਲ ਤੱਕ ਤਾਂ ਬ ਮਾਂ ਪਿਓ ਦੀ ਜਿੰਮੇਦਾਰੀ ਹੁੰਦੀ। ਵੀਹ ਸਾਲ ਤੋਂ ਬਾਅਦ ਬੱਚੇ ਦੀ ਆਪਣੇ ਆਪ ਅਹ ਸਮਝ ਸਮਝ ਆ ਜਾਂਦੀ।
ਹਾਂਜੀ ਉਹ ਤਾਂ ਗ
ਵੀਹ ਸਾਲ ਤੱਕ ਪੂਰਾ ਕੰਟਰੋਲ ਰੱਖਣਾ ਚਾਹੀਦਾ ਬੱਚਿਆਂ ਦੇ
ਚੰਗਾ ਅ ਭੈਣ ਜੀ ਮੈਂ ਬਾਅਦ ਚ ਗੱਲ ਕਰਦੀ ਹਾਂ ਕੰਮ ਕਰ ਲਾ ਮੈਂ ਥੋੜ੍ਹਾ
ਹਾਂਜੀ ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਭੈਣ ਜੀ
ਹ
ਹੈਲੋ ਹੈਲੋ ਭੈਣ ਜੀ
ਹਾਂਜੀ
ਚੰਗਾ ਰੱਖਦੀ ਹਾਂ ਮੈਂ ਫੋਨ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ ਜੀ ਭੈਣਜੀ ਸਤਿ ਸ੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਭੈਣ ਜੀ
ਸਤਿ ਸ਼੍ਰੀ ਅਕਾਲ ਭੈਣ ਜੀ।
ਹਾਂਜੀ ਭੈਣ ਜੀ ਚਲੋ ਰੱਖਦੇ ਹ ਫੋਨ ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ ਭੈਣ ਜੀ
ਸਤਿ ਸ਼੍ਰੀ ਅਕਾਲ, ਭੈਣ ਜੀ।
ਸਤਿ ਸ੍ਰੀ ਅਕਾਲ।
ਚੰਗਾ ਭੈਣ ਜੀ ਰੱਖਦੀ ਆ, ਕੰਮ ਕਰ ਲਾ ਮੈਂ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਭੈਣ ਜੀ। ਭੈਣ ਜੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਭੈਣ ਜੀ।
ਸਤਿ ਸ੍ਰੀ ਅਕਾਲ
ਸਤਿ ਸ਼੍ਰੀ ਅਕਾਲ, ਭੈਣ ਜੀ।
ਸਤਿ ਸ੍ਰੀ ਅਕਾਲ ਭੈਣ ਜੀ।